ਹਾਂਜੀ ਸਤਿ ਸ੍ਰੀ ਅਕਾਲ ਜੀ।
ਬ੍ਰਦਰ ਕਿਵੇਂ ਹੋ?
ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ।
ਹਾਂਜੀ ਵਧੀਆ ਹੋਰ ਕੀ ਕਰ ਰਹੇ ਸੀ?
ਬਸ ਡਿਨਰ ਕੀਤਾ ਸੀ ਹੁਣ। ਹੈਲੋ। ਹੈਲੋ। ਹੈਲੋ ਹਾਂਜੀ।
ਕੀ ਕਰ ਰਹੇ ਸੀ?
ਮੈਂ ਕਹਿ ਰਹੀ ਆ ਡਿਨਰ ਕੀਤਾ ਹੁਣੇ।
ਤੁਸੀਂ ਅੱਜ ਕੱਲ।
ਅੱਸੀ ਬਣਾਈ ਸੀ ਪਨੀਰ ਦੀ ਭੁਜੀ।
ਅੱਛਾ ਜੀ।
ਹਾਂਜੀ ਹਾਂਜੀ, ਹੋਰ ਤੁਸੀਂ ਸੁਣਾਓ ਤੁਸੀਂ ਕੀ
ਅਸੀਂ ਖਾਧੀ ਐ, ਸ਼ਿਮਲਾ ਮਿਰਚ ਆਲੂ।
ਹੋਰ ਠੀਕ ਠਾਕ ਸਭ? ਘਰ ਵਧੀਆ ਸਭ?
ਹੈਲੋ
ਸੱਚ
ਹਾਂਜੀ, ਘਰ ਠੀਕ ਨੇ ਸਭ, ਮੈਂ ਕਹਿ ਰਹੀ ਘਰ ਠੀਕ ਨੇ ਸਭ।
ਹਾਂਜੀ-ਹਾਂਜੀ, ਵਧੀਆ ਬਾਜੀ, ਤੁਸੀਂ ਦੱਸੋ
ਹੋਰ ਸੁ ਸੁਣਾਓ, ਹੋਰ ਸੁਣਾਓ ਕਿੱਦਾਂ ਸਭ?
ਬਸ ਵਧੀਆ ਜੀ, ਕਿੱਥੇ ਗਏ ਸੀ ਛੁੱਟੀਆਂ ਵਿੱਚ?
ਛੁੱਟੀ ਖੱਟੂ ਗਏ ਸੀ, ਰਾਜਸਥਾਨ।
ਅੱਛਾ ਅੱਛਾ, ਹੋਰ ਦਰਸ਼ਨ ਹੋ ਗਏ ਸੀ?
ਹਾਂਜੀ-ਹਾਂਜੀ, ਵਧੀਆ, ਵਧੀਆ, ਵਧੀਆ, ਵਧੀਆ। ਹੋਰ ਤੁਸੀਂ ਸੁਣਾਓ, ਤੁਸੀਂ ਕਿੱਥ ਕਿੱਥੇ ਗਏ ਸੀ ਘੁੰਮਣ?
ਅਸੀਂ ਗਏ ਸੀ ਗੋਲਡਨ ਟੈਂਪਲ।
ਅੱਛਾ ਜੀ ਬਹੁਤ ਅੱਛੀ ਗੱਲ ਏ, ਹੋਰ ਬਾਘਾ ਬੋਡਰ ਨੀਂ ਗਏ?
ਗਏ ਸੀ।
ਅੱਛਾ, ਹੋਰ ਉੱਥੇ ਸ਼ਹੀਦਾਂ ਵੀ ਏ। ਜਲ੍ਹਿਆਂਵਾਲਾ ਬਾਗ਼ ਘੁੰਮ ਕੇ ਆਏ ਹੋਵੋਗੇ ਫਿਰ ਤੁਸੀਂ?
ਹਾਂਜੀ-ਹਾਂਜੀ।
ਚਲੋ ਵਧੀਆ ਫਿਰ ਤੇ । ਹੋਰ ਸੁਣਾਓ, ਹੋਰ ਕਿੱਥੇ ਗਏ? ਦੇ ਸੀ । ਕੋਈ ਹੀਲ ਸਟੇਸ਼ਨ, ਕੋਈ ਠੰਢੀ ਜਗ੍ਹਾ ਤੇ, ਪਹਾੜਾਂ ਤੇ
ਪਹਾੜਾਂ ਤੇ, ਵੈਸ਼ਨੋ
ਅੱਛਾ ਗਏ ਸੀ ਵੈਸ਼ਨੋਂ ਦਰਬਾਰ? ਹਾਂ, ਅੰਮ੍ਰਿਤਸਰ ਤੋਂ ਥੋੜਾ ਅੱਗੇ ਹੀ ਪੈਂਦਾ ਹੈਗਾ ਏ।
ਹਾਂਜੀ ਹਾਂਜੀ।
ਚਲੋ ਵਧੀਆ ਫਿਰ ਤੇ ਬਹੁਤ ਅੱਛੀ ਗੱਲ ਏ।ਹੋਰ ਕਿੱਦਾਂ ਦੇ ਹੋਏ ਦਰਸ਼ਨ ਤੁਹਾਨੂੰ ਵੈਸ਼ਨ ਦਰਬਾਰ ਦੇ?
ਵਧੀਆ ਹੋ ਗਏ ਸੀ।
ਉੱਥੇ ਠੰਡ ਸੀ, ਗਰਮੀ ਸੀ? ਮੌਸਮ ਠੀਕ ਸੀ? ਥੋੜਾ
ਉੱਥੇ ਵੀ ਗਰਮੀ ਹੈ।
ਗਰਮੀ ਸੀ? ਕਿਉਂ ਕਹਿੰਦੇ ਨੇ ਪਹਾੜਾਂ ਦੇ ਵਿੱਚ ਜਾ ਪਹਾੜਾਂ ਦੇ ਵਿੱਚ ਮੌਸਮ ਠੀਕ ਰਹਿੰਦੈ।
ਨਹੀਂ ਨਹੀਂ ਉੱਥੇ ਵੀ ਗਰਮੀ ਸੀ ਇਸ ਵਾਰ ਤੇ ।
ਅੱਛਾ ਜੀ, ਗਰਮੀ ਹੈ ਹੀ ਬੜੀ ।ਪੋਲਿਊਸ਼ਨ, ਪੋਲਿਊਸ਼ਨ ਪੋਲਿਊਸ਼ਨ ਬਹੁਤ ਹੈਗਾ, ਪੋਲਿਊਸ਼ਨ ਬਹੁਤ ਜ਼ਿਆਦਾ ਹੈਗਾ।
ਹੋ ਰਹੀ ਹੈ, ਇਸ ਕਰਕੇ ਉੱਥੇ ਵੀ ਗਰਮੀ ਸੀ।
ਪੋਲਿਊਸ਼ਨ ਦੇ ਕਹਿ ਤੇ ਰਹੀਆਂ, ਪੋਲਿਊਸ਼ਨ ਦੀ ਵਜ੍ਹਾ ਨਾਲ ਗਰਮੀ ਹੋ ਰਹੀ
ਹੁਮ
ਫਾਇਦਾ ਜਿਹੜੇ ਇਹ
ਹੋਰ ਦੱਸੋ। ਹਾਂਜੀ ਹਾਂਜੀ।
ਜਿਹੜੇ ਤੇ ਪਏ ਨੇ, ਪੇੜ ਕੱਟਦੇ ਪਏ ਨੇ ।ਇਹਦੇ ਨਾਲ ਪੋਲਿਊਸ਼ਨ ਕਿ ਓਦਾ ਘਰ ਲਗਾਣ ਪੌਦਾ ਘਰ ਲਗਾਉਣਾ ਚਾਇੰਦੈ
ਹਾਂਜੀ ਸਾਡੇ ਤੇ ਘਰ ਦੇ ਬਾਹਰ ਤਿੰਨ ਚਾਰ ਲੱਗੇ ਹੋਏ ਨੇ ।
ਹਾਂ ਬਸ । ਠੀਕ ਐ ਆਉਣ ਵਾਲੀ ਜਨਰੇਸ਼ਨ ਵਾਸਤੇ ਇਹ ਚੀਜਾ ਬਹੁਤ ਜ਼ਰੂਰੀ ਨੇ
ਹਾਂਜੀ ।
ਹੂੰ ਹੋਰ ਤੁਹਾਡਾ ਕੀ ਖਿਆਲ ਹੈਗਾ ਮੈਂ ਸਹੀ ਕਹਿ ਰਹੀ ਆ?
ਹਾਂਜੀ ਹਾਂਜੀ ਤੁਸੀ ਮੈਰਿਡ ਓ?
ਹਾਂਜੀ ਹਾਂਜੀ ਮੈਂ ਮੈਰਿਡ ਆ ਮੇਰੇ ਤਿੰਨ ਬੱਚੇ ਨੇ ਸੁੱਖ ਨਾਲ।
ਅੱਛਾ ਵੱਡੇ ਨੇ ਛੋਟ ਛੋਟੇ ਨੇ?
ਵੱਡੇ ਨੇ। ਛੋਟੇ ਛੋਟਾ ਹੈ ਇੱਕ ਗਿਆਰਾ ਸਾਲ ਦਾ, ਕੁੜੀਆ ਮੇਰੀ ਵੱਡੀਆਂ ਨੇ ਦੋ। ਗਿਆਰਾ ਸਾਲ ਦਾ ਆਪਣੀ ਭੈਣ ਘਰ ਗਿਆ ਹੋਇਆ ਵੇ ਉਹ ਵੱਡੀ ਭੈਣ ਮੈਰਿਡ ਏ ਨਾ ਬੇਟੀ ਮੇਰੀ।
ਅੱਛਾ, ਅੱਛਾ ਬੇਟੀ ਵੀ ਮੈਰਿਡ ਏ?
ਨੀ ਭੈਣ ਅਨਮੈਰਿਡ ਹੈਗੀ ਏ। ਤੇ ਉਹ ਆਪਣੀ ਭੈਣ ਭੈਣ ਕੋਲ ਗਿਆ ਉਹ ਮੈਨੂੰ ਘੁਮਾਉਣ ਵਾਸਤੇ ਲੈ ਗਏ ਨੇ ਉਹਨੂੰ ਅਨੰਦਪੁਰ ਸਾਹਿਬ। ਨੈਣਾ ਦੇਵੀ ਹਾਂਜੀ, ਹਾਂਜੀ-ਹਾਂਜੀ । ਤੇ ਉਹਨਾ ਦਾ ਬੇਬੀ ਹੈਗਾ ਏ ਦਸ ਮਹੀਨੇ ਦਾ।
ਅੱਛਾ ਦਸ ਮਹੀਨੇ ਦਾ।
ਹਾਂਜੀ ਹਾਂਜੀ ਹਾਂਜੀ। ਹੋਰ ਸੁਣਾਓ ਤੁਸੀ ਮੈਰਿਡ ਓ? ਹਾਂ ਦਸ ਮਹੀਨੇ ਦਾ ਹੋ ਗਿਆ ਬਸ ਅੱਛਾ। ਬਸ ਦਸ ਮਹੀਨੇ ਦਾ ਹੋ ਗਿਆ ਹੋਰ ਅਗਸਤ ਵੀ ਜਨਮ
ਫ ਅੱਛਾ ਚਲੋ ਫਿਰ ਫ ਪਾਰਟੀ ਪੁਰਟੀ
ਪਾਰਟੀ ਆ ਜਾਓ । ਤੁਹਾਡੀ ਪਾਰਟੀ ਕਰਦਾਗੇ ਪਾਰਟੀ ਕਰ ਲੋ ਜਦ ਉਹ ਤੇ ਜਦੋ ਤੁਸੀ ਆਓਗੇ ਉਦੇ
ਨਹੀ-ਨਹੀ ਕੋਈ ਗੱਲ ਨੀ।
ਹੋਰ ਕਿਆ ਜਦੋ ਤੁਸੀ ਆਓਗੇ ਉਦੋ ਈ ਪਾਰਟੀ ਕਰ ਲਾਂਗੇ। ਪਾਰਟੀ ਦਾ ਕੀ ਏ ਪਾਰਟੀ ਤੇ ਹਰ ਵਕਤ ਪਾਰਟੀ ਏ।
ਤੁਸੀ ਕਿੱਥੇ ਰਹਿੰਦੇ ਓ?
ਮੈ ਰਹਿਨੀ ਆ ਏ ਜਦਾਦਰੀ।
ਅੱਛਾ
ਮੈਂ ਹੋਰ
ਅੱਛਾ-ਅੱਛਾ। ਹੋਰ ਸੁਣਾਓ। ਹੋਰ ਤੁਹਾਨੂੰ ਜਾਨਵਰ ਪਸੰਦ ਨੇ?
ਜਾਨਵਰ ਹੈਗੇ ਨੇ। ਹੈਗੇ ਇਨੇ ਜਿਆਦਾ ਕੋਈ ਉਹ ਨੀ ਹੈਗਾ ਕਿ ਜਾਨਵਰ ਚਾਹੀਦੇ ਨੇ।
ਤੁਸੀ ਗਏ ਓ ਵੈਸ਼ਨੋ ਦਰਬਾਰ ਕਦੇ?
ਹਾਂਜੀ-ਹਾਂਜੀ ਗਏ ਆ। ਗਈ ਸੀ ਦੋ ਕੁ ਦੋ ਦੋ ਹੋ ਗਏ ਨੇ ਦੋ ਤਿੰਨ ਸਾਲ ਹੋ ਗਏ ਨੇ।
ਤਿੰਨ ਸਾਲ ਹੋਏ ਨੇ ਹਜੇ?
ਹਾਂ ਤਿੰਨ ਸਾਲ ਹੋ ਗਏ ਨੇ ਉਦੋ ਗਏ ਸੀ। ਉਹ ਬੇ ਟੀ ਦੀ ਮੈ ਮੈਰਿਜ ਮੈਰਿਜ ਕੀਤੀ ਸੀ ਨਾ।
ਅੱਛਾ-ਅੱਛਾ ਤੁਹਾਡਾ ਡੇਲੀ ਰੁਟੀਨ ਕੀ ਏ?
ਡੇਲੀ ਰੋਟੀਨ ਹੀ ਸਵੇਰੇ ਉੱਠੋ, ਨਹਾਓ ਧੋਓ, ਪਾਠ-ਪੂਜਾ ਕਰੋ, ਨਾਸ਼ਤਾ ਕਰੋ ਤੇ ਆਪਣਾ ਕੰਮਾਂ ਤੇ ਚਲੇ ਜਾਓ।
ਥੋੜਾ ਘਰ ਦਾ ਕੀਤਾ ਥੋੜਾ ਵੈਸੇ। ਬਸ ਰਾਤ ਨੂੰ ਆਈ ਦਾ ਘਰ ਛੇ-ਸੱਤ ਵਜੇ।
ਕੁਕਿੰਗ ਦਾ ਸ਼ੌਕ ਹੈ ਤੁਹਾਨੂੰ?
ਹਾਂਜੀ।
ਕੁਕਿੰਗ ਦਾ ਸ਼ੌਕ ਹੈ?
ਹਾਂ ਕੁਕਿੰਗ ਦਾ ਸ਼ੌਂਕ ਹੈਗਾ ਪਰ ਬਨਾਨ ਦਾ ਟਾਈਮ ਨੀ ਹੈ ਮੇਰੇ ਕੋਲ।
ਅੱਛਾ, ਫਿਰ ਕੀ ਕੱਲ ਮੰਡੇ ਵਗੈਰਾ ਓਫ ਰੱਖਦੇ ਹੋ ਯਾ
ਹਾਂਜੀ-ਹਾਂਜੀ ਮੇਰਾ ਮੁੰਡੇ ਔਫ ਹੁੰਦਾ ਐ।
ਅੱਛਾ।
ਮੇਰਾ ਮੰਡੇ ਔਫ ਹੁੰਦਾ ਐ। ਦੇਖੋ ਜੋ ਬੱਚੇ ਬੋਲਣਗੇ, ਦੇਖਨਾ ਕੱਲ ਕੀ, ਕੱਲ ਕਿਉਂਕ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
ਛੁੱਟੀ ਵਾਲੇ ਦਿਨ ਸਬਜ਼ੀਆਂ
ਹਾਂਜੀ-ਹਾਂਜੀ।
ਰੋਟੀ ਦਾ ਤਾਂ ।
ਹਾਂ, ਛੁੱਟੀ ਵਾਲੇ ਦਿਨ ਫੇਰ ਲੇਟ ਉੱਠਦੇ ਹੋ?
ਨਾ-ਨਾ, ਉੱਠਣਾ ਤੇ ਸੱਤ ਵਜੇ ਈ ਏ ਛੁੱਟੀ ਛਾੱਟੀ ਕੋਈ ਨੀ ਏ।
ਅੱਛਾ ਟਾਈਮ ਤੇ ਉੱਠਦੇ ਹੋ, ਚਲੋ ਵਧੀਆ ਗੱਲ ਆ ਵੀ। ਹੋਰ ਰਾਤੀ ਤੁਸੀਂ ਚਾਹ ਚੁ ਪੀ ਕੇ ਸੌਦੇ ਹੋ ਜਾਂ ਐਵੇਂ ਸੋ ਜਾਂਦੇ ਰੋਟੀ ਖਾ ਕੇ ਈ?
ਚਾਹ ਤੇ ਚਾਹੀਦੀ ਸਾਨੂੰ ਬਈ। ਲੋਕਾਂ ਨੂੰ ਚਾਹ ਪੀ ਕੇ ਨੀਂਦਰ ਉੱਡਦੀ ਹੈ ਸਾਨੂੰ ਨੀਂਦ ਆਂਦੀ ਏ।
ਅੱਛਾ ਤੁਹਾਡਾ ਯਮੁਨਾ ਨਗਰ ਜਗਾਦਰੀ ਵਿੱਚ ਹੀ
ਹੈਗਾ ਕਰੇਜ ਪਰ ਮੈਂ ਇੱਕ ਹੂੰ। ਹਾਂ ਹੈਗਾ ਜ਼ਰੂਰ, ਸਾਡੇ ਇੱਥੇ ਐਸ ਹੈਗਾ ਪ੍ਰਵੀਨ ਵਾਲਾ, ਸਟੈਂਡਰਡ ਵਾਲਾ, ਦੋ ਤਿੰਨ ਹੈਗੇ ਨੇ ਅੱਛੇ ਨੇ।
ਅੱਛਾ।
ਹੂੰ, ਦੋ ਤਿੰਨ ਹੈਗੇ ਨੇ ਵਧੀਆ ਨੇ। ਉਹਨਾਂ ਦਾ ਖਾਨਾ, ਉਹਨਾਂ ਦੀ ਸਰਵਿਸ ਬੋਤ ਅੱਛੀ ਹੈਗੀ ਏ। ਹੋਰ ਸੁਣਾਓ ਹੈਲੋ। ਹੈਲੋ। ਹੈਲੋ। ਆਵਾਜ਼ ਨੀ ਆ ਰੀ, ਹੈਲੋ। ਹਾਂਜੀ-ਹਾਂਜੀ, ਹੈਲੋ।
ਮੈਂ ਕਿਹਾ ਤੁਸੀਂ ਫਰੀ ਟਾਈਮ ਚ ਕੀ ਕਰਦੇ ਹੋ? ।
ਫ੍ਰੀ ਟਾਈਮ ਚ ਭਜਨ ਗਉਂਦੀ ਆਂ। ਜਾ ਕਰ ਲਿਆ ਮੰਦਰ ਸਾਫ਼ ਕਰ
ਫ਼ੇਵਰੇਟ ਸਿੰਗਰ ਤੁਹਾਡਾ?
। ਹੈਗਾ, ਨਹੀਂ ਤਾਂ ਰਾਜ ਖੇਕ ਨਹੀਂ ਐਵੇਂ। ਕੱਲੇ ਉਹਨਾਂ ਦੇ ਭਜਨ ਨੇ, ਆਈ ਲਾਈ
ਤੁਹਾਨੂੰ ਗਾਣੇ, ਕਿੱਦਾਂ ਦੇ ਪਸੰਦ ਨੇ?
ਮੈਨੂੰ ਗਾਨੇ ਸਾਰੇ ਪਸੰਦ ਨੇ ਜੋ ਲੱਗੇ ਹੁੰਦੇ ਨੇ ਉਹ ਜਿਆਦਾ ਪਸੰ ਨੇ ਆਪਣੇ ਆਪ ਲਾਨੀ ਆ ਫੇਰ ਨੀ ਪਸੰਦ ਆਂਦੇ। ਕਿਸੀ ਦੇ ਲੱਗੇ ਹੋਨ ਤੇ ਉਹ ਪਸੰਦ ਆਂਦੇ ਨੇ।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
ਆਪਣੇ ਤਾਂ ਮੈਨੂੰ ਸਿਰਫ ਭਜਨ ਹੀ ਪਸੰਦ ਆਂਦੇ ਨੇ ਸ਼ਾਮ ਬਾਬਾ ਦੇ ਉਹੀ ਸੁਨਦੀ ਆਂ ਮੈਂ।
ਤੁਸੀਂ, ਬੁੱਕ ਰੀਡਿੰਗ ਵਿੱਚ ਇੰਟਰਸਟਿਡ ਔ।
ਬੂਕਰੀਡਿੰਗ ਜਿਆਦਾ ਨਹੀਂ। ਇਨਾ ਨੀ ਪਹਿਲੇ ਸੀ ਪਰ ਹੁਣ ਨਹੀਂ ਐ, ਹੁਣ ਟਾਈਮ ਹੀ ਨਹੀਂ ਮਿਲਦਾ। ਰੀਡਿੰਗ ਕਰਨ ਦਾ ਟਾਈਮ ਹੀ ਨਹੀਂ ਮਿਲਦਾ। ਹਾਂਜੀ ਜਾਂ ਫੇਵਰੇਟ
ਹਾ
ਮੇਰਾ ਫੇਵਰੇਟ ਫਰੂਟ, ਮੈਂ ਸਭ ਖਾ ਲੈਨੀ ਆ, ਵੈਸੇ ਅੰਬ ਮੈਨੂੰ ਜਿਆਦਾ ਪਸੰਦ ਨੇ, ਅੰਬ ਖਾਣਾ ਅੱਛਾ ਲੱਗਦਾ ਮੈਂਨੂ। ਸਰਦੀਆਂ ਚ ਵੀ ਸਰਦੀਆਂ ਚ ਕੇੜਾ ਫਰੂਟ ਹੁੰਦੇ ਨੇ, ਅੰਗੂਰ ਹੁੰਦੇ ਨੇ, ਅਮਰੂਦ ਹੁੰਦੇ ਨੇ।
ਅੱਛਾ
ਅੱਛੇ ਲੱਗਦੇ ਨੇ, ਸਰਦੀਆਂ ਚ ਤੇ ਸੰਤਰੇ ਅੱਛੇ ਲੱਗਦੇ ਨੇ, ਧੁੱਪ ਤੇ ਬਹਿ ਕੇ, ਨਮਕ ਲਗਾ ਕੇ ਖਾਔ।
ਖਾਲੀ
ਧੁੱਪੇ ਬਹਿ ਕੇ, ਨਮਕ ਲਗਾ ਕੇ, ਸੰਤਰੇ ਖਾਓ ਔ ਜਿਆਦਾ ਅੱਛੇ ਲੱਗਦੇ ਨੇ। ਮੂਲੀ ਕੱਟ ਕੇ ਆਉਂਦੇ ਤੇ ਨਮਕ ਲਗਾ ਕੇ ਖਾਔ, ਸਰਦੀਆਂ ਚ, ਧੁੱਪੇ ਬਹਿ ਕੇ।
ਹਾਂਜੀ ਹਾਂਜੀ ਵਧੀਆ ਲੱਗਦੇ ਆ। ਚਲੋ ਮੇਰੀ ਕੋਲ ਆ ਰਹੀ ਆ।
ਓਕੇ ਜੀ, ਸਤਿ ਸ਼੍ਰੀ ਅਕਾਲ ਜੀ।